ਹੈਲੋ।
ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਹੋ?
ਹਾਂਜੀ, ਤੁਸੀਂ ਠੀਕ ਹੋ?
ਵਧੀਆ ਭੈਣ ਜੀ ਵਧੀਆ, ਹੋਰ ਬੱਚੇ ਠੀਕ।
ਹਾਂਜੀ, ਸਭ ਠੀਕ ਨੇ ਹੋਰ ਘਰ ਪਰਿਵਾਰ ਸਭ ਠੀਕ ਨੇ।
ਸਭ ਵਧੀਆ ਭੈਣ ਜੀ ਸਭ ਵਧੀਆ, ਭੈਣ ਜੀ ਮੈਂ ਤੁਹਾਨੂੰ ਇਹ ਤੁਹਾਨੂੰ ਪੁੱਛ ਨਹੀਂ ਕਿ ਤੁਸੀਂ ਔਨਲਾਈਨ ਸ਼ੋਪਿੰਗ ਕਰਦੇ ਹੋ ਜਾਂ ਔਫਲਾਈਨ ਸ਼ੋਪਿੰਗ ਕਰਦੇ ਹੋ।
ਜ਼ਿਆਦਾਤਰ ਤੇ ਔਫਲਾਈਨ ਸ਼ੋਪਿੰਗ ਹੀ ਕਰਦੇ ਆ ਓਨਲਾਈਨ ਚ ਨਾ ਮੈਨੂੰ ਜ਼ਿਆਦਾ ਇਨਟਰਸਟ ਨਹੀਂ ਹੈਗਾ। ਮੈਂ ਇੱਕ ਵਾਰ ਇੱਕ ਚੀਜ਼ ਮੰਗਵਾਈ ਸੀ ਇੰਸਟਾਗ੍ਰਾਮ ਦੇ ਕਿਸੇ ਪੇਜ ਤੋਂ ਤੇ ਉਹਨਾਂ ਨੇ ਵਿਖਾਇਆ ਕੁਛ ਹੋਰ ਤੇ ਤੇ ਪੇਜ ਕੁਛ ਹੋਰ ਦਿੱਤਾ ਜੇ ਜਦੋਂ ਉਹ ਨੇ ਭੇਜਿਆ ਤੇ, ਉਹਦੇ ਉਤੇ ਮੀਸ਼ੋ ਦਾ ਟੈਗ ਲੱਗਿਆ ਹੋਇਆ ਸੀ।
ਅੱਛਾ ਭੈਣ ਜੀ।
ਹਾਂਜੀ,
ਮੈਨੂੰ ਵੀ ਵਿਸ਼ਵਾਸ ਹੈਗਾ, ਹਾਂ ਮੈਨੂੰ ਵੀ ਨੀ ਵਿਸ਼ਵਾਸ ਹੈਗਾ। ਭੈਣ ਜੀ
ਅੱਛਾ।
ਕਿੰਨੇ ਫਰੋਡ ਹੋ ਗਏ ਨੇ ਭੈਣ ਜੀ ਔਨਲਾਈਨ ਸ਼ੋਪਿੰਗ ਤੋਂ
ਕਿਹੜੀ ਐਪ ਤੋਂ ਮੰਗਵਾਉਂਦੇ ਹੋ ਤੁਸੀਂ।
ਮੈਂ ਵੀ ਇਹ ਮੇਰੀ ਦਰਾਨੀ ਹੀ ਮੰਗਵਾਉਂਦੀ ਕਦੀ ਮੀਸ਼ੋ ਤੋਂ ਮੰਗਵਾਏਗੀਈ ਕਦੀ ਫਲਿਪਕਾਰਟ ਤੋਂ ਮੰਗਵਾਏਗੀ। ਇੱਕ ਵਾਰੀ ਫਲਿਪਕਾਰਟ ਤੋਂ ਮੰਗਵਾਇਆ ਸੂਟ ਆਇਆ ਤੇ ਜੇਸੀ ਉਹਦੇ ਵਿਚ ਡਿਫੈਕਟ ਪੀਸ ਸੀ ਉਹਨੂੰ ਰਿਟਰਨ ਪਾਇਆ ਤੇ ਉਹ ਲੈਣ ਆਇਆ ਤੇ ਕਹਿੰਦਾ ਇਸ ਪੇ ਤੋ ਟੈਗ ਹੀ ਨੀ ਲਗਾ ਹੁਆ ਉਹ ਸਾਡਾ ਵਾਪਸ ਹੀ ਨਹੀਂ ਲੈ ਕੇ ਗਿਆ ਸੁਟ ਨਾ ਸਾਡੇ ਪੈਸੇ ਵਾਪਸ ਸਾਰੇ ਨਹੀਂ ਟੈਗ ਨਹੀਂ ਸੀ ਉਹ ਬਸ ਉਹ ਫਰੋਡ ਵਾਲੀ ਐਪ ਤੋਂ ਆਇਆ ਸੀ ਨਾ ਇਸ ਕਰਕੇ ਤੇ ਟੈਗ ਲੱਗਿਆ ਨੀ ਹੋਇਆ ਸੀ ਹਾਂਜੀ ਫੇਿਰ ਉਹ ਸਾਡੇ ਸੂਟ ਵਾਪਸ ਵੀ ਨਹੀਂਗਿਆ ਨਾ ਸਾਡੇ ਕੇਸੈ ਆਏ ਭੈਣ ਜੀ। ਪੇਕਿਆ ਵਾਲਾ ਕੋਟ ਹਾਂਜੀ ਨਾ ਜੀ ਐਵੇਂ ਹੀ ਪਿਆ। ਭੈਜੀ। ਹਾਂ ਬਸ ਫੇਿਰ ਇਹੋ ਸੋਚ ਰਿਹਾ ਕਿ ਚਲੋ ਠੀਕ ਕਰਾ ਕੇ ਪਾ ਲਵਾਂਗੇ ਜਦ ਕੋਈ ਲੈਣ ਨੀ ਆਇਆ। ਦੋ ਮਹੀਨੇ ਹੋ ਗਏ ਨੇ ਭੈਜੀ ਉਹਨੂੰ
ਹਾਂ ਬਸ ਠੀਕ ਹੈ ਫਿਰ ਰੁਣ ਪੈਸੇ ਵੀ ਲਗ
ਹੋਰ ਹਾਂ ਬਸ ਉਹ ਠੀਕ ਕਰਾਨਾ ਬਸ ਠੀਕ ਕਰਾ ਕੇ ਪਾ ਲਵਾਂਗੇ ਭੈਣ ਜੀ।
ਹਾਂਜੀ ਇੱਕ ਮਿੰਤਰਾ ਐਪ ਹੈਗੀ ਹੈ ਉਹਦੇ ਤੋਂ ਮੈਨੂੰ ਥੋੜ੍ਹਾ ਠੀਕ ਲੱਗਦਾ ਹੈ। ਉਹਦੇ ਕੱਪੜੇ ਥੋੜੇ ਮਹਿੰਗੇ ਜ਼ਰੂਰ ਹੁੰਦੇ ਨੇ ਪਰ ਉਹ ਠੀਕ ਹੈ।
ਹਾਂਜੀ ਭੈਣਜੀ ਮੈਂ ਵੀ ਉਹਦੇ ਤੇ ਮੰਗਵਾਆ ਸੀ ਉਹਦਾ ਸੂਟ ਵੀ ਬਹੁਤ ਸੋਹਣਾ ਨਿਕਲਿਆ ਸੀ ਭੈਣ ਜੀ। ਜੋ ਦਿਖਾਇਆ ਸੀ ਉਹੀ ਕੱਪੜਾ ਸੀ ਭੈਣ ਜੀ। ਉਹ ਸੂਟ ਵੀ ਬਹੁਤ ਸੋਹਣਾ ਨਿਕਲਿਆ ਹਾਂ ਮਹਿੰਗੀ ਐਪ
ਕੱਪੜੇ ਮੰਗਉਣ ਦਾ ਕੋਈ ਹਾਲ ਨੀ ਹੈਗਾ ਉਹ ਤੇ ਵਿਖਾਉਂਦੇ ਕੁਛ ਹੋਰ ਨੇ ਪੇਜ ਕੁਛ ਹੋਰ ਦਿੰਦੇ ਨੇ
ਹਾਂਜੀ, ਹਾਂਜੀ ਉਥੇ ਨੀਰਾ ਫਰੋਡ ਜੇ ਭੈਣ ਜੀ ਨੀਰਾ ਫਰੋਡ
ਹਾਂ
ਹਾਂਜੀ ਤੇ ਮੈਂ ਭੈਣਜੀ। ਪੁੱਛਣਾ ਸੀ ਤੁਸੀਂ ਸਟੇਸ਼ਨਰੀ ਵੀ ਔਨਲਾਈਨ ਮੰਗਵਾਉਂਦੇ ਹੋ
ਸਟੇਸ਼ਨਰੀ ਵੀ ਹਾਂਜੀ ਮੰਗ ਲੈਂਦੇ ਹਾਂ ਬੱਚਿਆਂ ਦੀ ਇੰਸਟਾਗ੍ਰਾਮ ਤੇ ਕੁਛ ਪੇਜ ਹੈਗੇ ਨੇ ਉਹਦੇ ਤੋਂ ਵੀ ਮੰਗਵਾ ਲੈਂਦੇ ਆਾਂ ਕਦੀ ਕਦੇ ਨੀਸੋ ਤੋਂ ਉਹਦੇ ਸਮਾਨ ਠੀਕ ਆ ਜਾਂਦਾ ਕੱਪੜੇ ਠੀਕ ਨਹੀਂ ਆਉਂਦੇ।
ਅੱਛਾ ਅੱਛਾ ਮੈਂ ਭੈਣ ਜੀ ਆਪਣੇ ਬੱਚਿਆਂ ਦੀ ਸਟੇਸ਼ਨਰੀ ਮੰਗਉਣੀ ਸੀ ਤੇ ਮੈਂ ਨਾ ਔਨਲਾਈਨ ਹੀ ਸਰਚ ਮਾਰਹੀ ਸੀ ਉਹ ਬਰਸਾਤ ਦਾ ਬੜਾ ਮੌਸਮ ਹੈ ਨਾ ਬਰਸਾਤ ਹੋ ਰਹੀਆਂ ਮੇਰੀਆ ਬਾਹਰ ਨਿਕਲ ਨਹੀਂ ਹੁੰਦਾ ਤੇ ਮੈਂ ਸੋਚ ਰਹੀ ਸੀ ਕਿ ਓਨਲਾਈਨ ਇਹਨਾਂ ਦੀ ਸਟੇਸ਼ਨਰੀ ਮੰਗਵਾ ਲਵਾਂ। ਤੇ ਤੁਸੀਂ ਕਿਹੜੀ ਆ
ਵਧੀ ਮੀਸ਼ੋ ਤੋਂ ਵੀ ਮੰਗਵਾ ਲੈਂਦੀ ਹਾਂ ਜਾਂ ਫਿਰ ਇੰਸਟਾਗ੍ਰਾਮ ਤੋਂ ਕਿਸੇ ਪੇਜ ਤੋਂ ਵੀ ਮੰ ਕਰ ਲੈਂਦੀ ਹਾਂ ਤੁਸੀਂ ਕਹੋਗੇ ਮੈਂ ਤੁਹਾਨੂੰ ਲਿੰਕ ਸ਼ੇਅਰ ਕਰ ਦਾਂਗੀ ਹਾਂਜੀ- ਹਾਂਜੀ ਠੀਕ ਹੁੰਦਾ ਹੈ।
ਠੀਕ ਭੈਣ ਜੀ ਤੁਸੀਂ ਮੈਨੂੰ ਲਿੰਕ ਸ਼ੇਅਰ ਕਰ ਦੇਣਾ ਫਿਰ
ਹਾਂਜੀ ਤੇ ਓਨਲਾਈਨ ਤੇ ਸ਼ੂਜ ਵੀ ਬੜੇ ਸੋਹਣੇ ਮਿਲਦੇ ਨੇ। ਤੇ ਵਧੀਆ ਵੱਡੀ ਵੱਡੀ ਕੰਪਨੀਆਂ ਦੇ ਸਕੈਚਰ ਕੰਪਨੀ ਦੇ ਵੀ ਇਧਰ ਲੋਕ ਤੁਸੀਂ ਉਹ ਐਮ ਆਰ ਦੇ ਵੀ ਮਿਲਨ ਗੇ ਔਨ ਲਾਇਨ ਤੁਹਾਨੂੰ ਮਿਲ ਜਾਨ ਗੇ ਟਵਨਟੀ ਥਟੀ ਪਰਸੈਨਟ ਔਫ ਮਿਲ ਜਾਏ ਗਾ
ਅੱਛਾ ਭੈਣ ਜੀ ਚਲੋ ਠੀਕ ਹੈ ਮੈਂ ਉਹ ਵੀ ਸਰਚ ਮਾਰਾਂ
ਹੋ ਗਏ
ਅੱਛਾ, ਅਸੀਂ ਪ ਅਸੀਂ ਤਾਂ ਵੈਸੇ, ਔਫ ਫਲਾਈਨ ਹੀ ਜਾਈਦਾ, ਮਾਰਕੀਟ ਜਾਈਦਾ, ਉੱਧਰੋਂ ਖਰੀਦ ਲਿਆਈ ਦਾ। ਕਿਉਂਕਿ, ਔਨਲਾਈਨ ਸਾਨੂੰ ਵਿਸ਼ਵਾਸ ਨਹੀਂ ਹੈਗਾ। ਲੇਕਿਨ ਹੁਣ, ਹਾਂਜੀ ਭੈਣਜੀ, ਹਾਂਜੀ। ਹਾਂਜੀ ਫਿਰ, ਬਰਸਾਤਾਂ ਦਾ ਮੌਸਮ ਏ ਮੈਂ ਕਿਹਾ ਚੱਲ ਭੈਣ ਜੀ ਓਨਲਾਈਨ, ਹੀ ਸ਼ੋਪਿੰਗ ਕਰ ਲਵਾਂ।
ਹਾਂਜੀ, ਜਾਂ ਫਿਰ ਤੁਸੀਂ ਇਧਰ -ਉਧਰ ਥੋੜਾ ਸਮਾਨ ਮੰਗਾਨਾ, ਅੱਜ ਕੱਲ ਬਿੰਕਟ ਚਲਿਆ ਹੋਇਆ।
ਅੱਛਾ, ਜੀ ਸਾਰਾ ਕੁੱਛ ਆ ਜਾਂਦਾ ਭੈਣ ਜੀ ਏਦੇ ਤੇ
ਹਾਂਜੀ -ਹਾਂਜੀ ਸਭ ਕੁਛ ਤੁਸੀਂ ਘਰ ਬੈਠੇ ਤੁਹਾਨੂਫ ੜ੍ਹਾ ਦੇਣਗੇ ਜਿੰਨੀ ਮਰਜ਼ੀ ਬਰਸਾਤ ਹੋਵੇ
ਅੱਛਾ ਭੈਣ ਜੀ, ਚਲੋ ਇਹ ਵੀ ਭੈਣ ਹਾਂ ਇਹ ਵੀ ਵਧੀਆ ਹੋਗਿਆ। ਹੋਰ, ਭੈਣ ਜੀ ਅੱਜ ਕੀ, ਬਣਾਇਆ ਤੁਸੀ?
ਅੱਜ, ਅਸੀਂ ਰਾਜਮਾ ਚਾਵਲ
ਅੱਛਾ- ਅੱਛਾ -ਅੱਛਾ, ਅੱਛਾ ਮੇਰੇ ਤੇ ਫੇਵਰੇਟ ਹੈਗੇ ਨੇ ਭੈਣਜੀ
ਆਓ ਕਦੀ, ਅਸੀਂ ਖਵਾਵਾਂਗੇ।
ਠੀਕ ਹੈ ਭੈਣ ਜੀ, ਜਲਦੀ ਚੱਕਰ ਲਾਵਾਂਗੀ, ਭੈਣ ਜ ਅਸੀਂ ਅੱਜ ਬੜ ਬਣਾਉਣਾ ਪੈਣ ਜ
ਅੱਛਾ
ਹਾਂ ਸਾਡੇ ਬੱਚੇ, ਖੁਸ਼ ਹੋ ਕੇ ਖਾਂਦੇ ਨੇ, ਅਸੀਂ ਬੈਂਗਨ ਭੁੰਨ ਕੇ ਬਣਾਉਦੇ ਹਾਂ ਭੈਣ ਜੀ। ਕਈ ਬੈਂਗਰ ਨੂੰ, ਸਿਟੀ ਮਰਵਾ ਕੇ ਬਣਾਉਂਦੇ ਨਾ, ਅਸੀਂ ਬੈਂਗਰ ਨੂੰ ਭੁੱਨ ਕੇ ਬਣਾਉਦੇ ਹਾਂ।
ਅੱਛਾ ਭੁਣ ਕੇ, ਉਹਦਾ ਉਹ ਵੇ ਸਮੈਲ ਆਉਂਦੀ ਹੈ ਤੇ ਉਵੇਂ ਜਿ ਟੇਸਟ ਜਾਂਦਾ, ਉਹ ਸਵਾਦ ਲੱਗਦਾ।
ਹਾਂਜੀ, ਭੈਣ ਜ ਭੈਣ ਜ ਸਾਡੇ ਇੱਥੇ, ਇੱਕ ਮੇਰੀ ਫਰੈਂਡ ਹੈਗੀ ਆ, ਉਹ ਭੈਣ ਜੀ ਕੱਟ ਕੇ, ਨਾ ਉਬਾਲ ਕੇ, ਉਹ ਬਣਾਉਂਦੀ।
ਅੱਛਾ, ਠੀਕ ਬਣਦਾ ਉਹਦਾ
ਹੁਣ ਸਾਨੂੰ ਨੀ ਮਜ਼ਾ ਆਉਂਦਾ, ਸਾਨੂੰ ਤੇ ਭੁਨ ਕੇ ਤਾਂ ਹੀ ਸਵਾਦ ਆਉਂਦਾ ਵ
ਹਾਂ
ਤੇ ਭੈਣ ਜੀ, ਮੈਂ ਤੁਹਾਨੂੰ ਹਾਂ ਏ ਨਈ ਇੰਜ ਟੈਟਸ ਆਦਾ ਤੇ ਭੈਣ ਜੀ, ਮੈਂ ਤੈਨੂੰ ਇਹ ਪੁੱਛਣਾ ਸੀ, ਸਾਡੇ ਘਰ ਨਾ ਵਿਆਹ ਹੈਗਾ ਤੇ ਤੁਸੀਂ, ਲਹਿੰਗਾ -ਲੂੰਗਾ ਕਿੱਥੋਂ ਲੈਂਦੇ ਹੋ ਭੈਣ ਜੀ?
ਲਹਿੰਗਾ ਤੇ ਦਿੱਲੀ ਮਾਰਕੀਟ ਜਾਓਗੇ ਚਾਂਦਨੀ ਚੌਂਕ, ਉੱਥੇ ਸਭ ਤੋਂ ਵਧੀਆ ਮਿਲਦੇ ਨੇ। ਉਹਨਾਂ ਦੀ, ਰੇਟਿੰਗ ਵੀ ਅੱਛੀ ਹੈਗੀ ਏ।
ਅੱਛਾ।
ਗੂਗਲ ਤੇ ਚੈੱਕ ਕਰੋਗੇ, ਉਹਦੀ ਗੂਗਲ ਤੇ ਸਟਾਰਚ ਡੇ ਇਨੀ ਸੋਹਣੀ ਏ, ਕਿਉਂ ਕਿ, ਰੇਟ ਵੀ ਹੋਲਸੇਲ ਰੇਟ ਦੇ ਮਿਲਦੇ
ਪੈਂਜੀ ਆਉਣ
ਵਿਆਹ ਦੀ ਸ਼ੋਪਿੰਗ, ਵਿਆਹ ਦੀ ਸ਼ੋਪਿੰਗ ਔਨ ਲਾਈਨ ਨਾ ਕਰੋ।
ਅੱਛਾ, ਨੀ ਭੈਣਜੀ ਮੈਨੂੰ, ਇੱਕ ਲੇਂਗਾ ਚਾਹੀਦਾ ਸੀਗਾ। ਇਹ ਲਹਿੰਗਾ, ਬਾਕੀ ਤਾਂ ਸਾਰੇ ਕੱਪੜੇ ਹੋ ਗਏ ਸੀ, ਇੱਕ ਲਹਿੰਗਾ ਚਾਹੀਦਾ ਸੀ, ਭੈਣ ਜੀ ਮੈਨੂੰ। ਤੇ ਮੈਂ ਕਿਹਾ ਚੱਲ ਪੁੱਛਾਂ, ਵੀ ਔਨ ਲਾਈਨ ਆ ਜਾਏਗਾ?
ਹਾਂ ਆ ਜਾਏਗਾ, ਦਿੱਲੀ ਦੀ ਜਿਹੜੀ ਸ਼ੋਪ ਹੈਗੀ ਚਾਂਦਨੀ ਚੌਕ, ਦੀਆਂ ਉਹ ਤੁਹਾਨੂੰ ਤੁਸੀਂ ਉਨਲਾਈਨ ਸਿਲੈਕਟ ਕਰੋਗੇ, ਉਹ ਫੋਟੋ ਭੇਜਓਗੇ, ਤੁਹਾਡੇ ਘਾਰ ਵੀ ਪਹੁੰਚਾ ਦੇਣਗੇ।
ਤੁਸੀ ਕਦੀ ਮੰਗਵਾਆ, ਭੈਣ ਜੀ ਲਹਿੰਗਾ।
ਨਹੀ ਅਸੀ ਅਜੇ, ਲਹਿੰਗਾ -ਲੁੰਗਾ ਨਹੀ ਮੰਗਵਾਇਆ, ਪਰ ਉਧਰ ਦੀ ਸ਼ੋਪ ਓਥੈਂਟਿਕ ਹੋਂਦੀਆ ਨੇ ਠੀਕ ਨੇ।
ਅੱਛਾ ਭੈਣ ਜੀ, ਚਲੋ ਠੀਕ ਹੈ, ਮੈਂ ਵੀ ਚੱਕਰ ਲੱਗਿਆ ਠੀਕ ਏ, ਨਈ ਤੇ ਫਿਰ ਭੈਣ ਜੀ ਓਨਲਾਈਨ
ਹਾਂਜੀ, ਕਰਨਾ ਟਰਾਏ ਉਹ ਵਧੀਆ ਏ।
ਅੱਛਾ ਭੈਣ ਜੀ, ਅੱਛਾ-ਅੱਛਾ। ਮੈਂ ਨਾ, ਇੱਕ ਵਾਰੀ ਚੱਪਲ ਮੰਗਈ ਸੀ। ਆਨਲਾਈਨ, ਭੈਣਜੀ ਮੈਟਰੋ ਦੀ ਮੇਰੀ ਚੱਪਲ, ਬਹੁਤ ਵਧੀਆ ਈ, ਮਗਾਈ ਮੈਂ ਦਿੱਲੀਓ ਹੀ ਸੀ। ਤੇ ਭੈਣ ਜੀ, ਚੱਪਲ ਮੇਰੀ ਬਹੁਤ ਵਧੀਆ ਹੈ, ਹਾਂਜੀ ਭੈਣ ਜੀ ਮਿਨਤਰਾ ਮਿਨ ਮਿੰਤਰਾ ਐਪ ਤੋਂ, ਮੰਗਾਈ ਸੀ ਮੈਂ। ਹਾਂਜੀ ਭੈਣਜੀ, ਬਹੁਤ ਵਧੀਆ ਚੱਪਲ ਆਈ ਸੀ, ਬਿਲਕੁਲ ਮੇਰੇ ਪੈਰ ਦੇ ਸਾਈਜ ਦੀ। ਭੈਣ ਜੀ, ਜੋ ਦੇਖਿਆ ਸੀ ਉਹੀ ਆਇਆ ਸੀ।
ਚਲੋ ਵਧੀਆ, ਇਹ ਵੀ ਕਿਸੇ ਕਿਸੇ ਦਾ ਐਕਸਪੀਰੀਅੰਸ ਚੰਗਾ ਨਿਕਲਦਾ।
ਹਾਂਜੀ, ਮੈਨੂੰ ਮਯੰਤਰਾ ਤੇ ਤੇ ਬਹੁਤ ਵਿਸ਼ਵਾਸ ਐ, ਮਯੰਤਰਾ ਤੇ ਵੀ ਹੋਰ ਐਮਾਜੋਨ ਤੇ ਵੀ। ਇਹ ਦੋਨਾਂ ਦਾ ਐੱਪਾਂ, ਤੇ ਬਹੁਤ ਵਧੀਆ ਨੇ ਹਾਂਜੀ।
ਮੈਂ ਵੀ ਐਮਾਜ਼ੋਨ ਤੋਂ ਸ਼ੂਜ ਮੰਗਵਾਏ ਸੀ, ਉਹ ਵੀ ਵਧੀਆ ਨਿਕਲੇ, ਮੇਰੇ ਸਾਈਜ ਦੇ ਬਿਲਕੁਲ ਐਕੂਰੇਟ ਆਇਆ ਸੀ।
ਅੱਛਾ-ਅੱਛਾ, ਐਵੇ ਤੇ ਭੈਣ ਜੀ ਸਾਡੇ ਘਰ ਦੇ ਕੋਲ ਨਾ ਮੌਲ ਹੈਗਾ ਵੈ ਮੌਲ। ਅਸੀਂ ਤੇ ਉਥੇ ਜਾ ਕੇ ਵੀ ਸ਼ੋਪ ਕਰ ਆਈ ਦਾ, ਉਹ ਚੱਲਦਾ ਨਾ ਓਥੇ ਸ਼ੋਪਿੰਗ ਕਰ ਆਈ ਦੀ, ਭੈਣਜੀ, ਜੀ। ਨਾ ਓਹ ਆਨਲਾਈਨ ਮਿਲਦਾ, ਨਾ ਔਨਲਾਈਨ ਔਫ ਮਿਲਦਾ ਹੋਂਦਾ ਔ ਵੀ। ਤੇ ਵਧੀਆ ਹੋ ਜਾਂਦੀ, ਭੈਣਜੀ ਸ਼ੋਪਿੰਗ, ਹਾਂਜੀ।
ਫੀਟਿੰਗ ਠੀਕ ਰਹਿੰਦੀ ਹੈ, ਬਟ ਉਹਦਾ ਕੱਪੜਾ ਵੀ ਸਾਨੂੰ ਕਈ ਵਾਰ ਪਤਾ ਨਹੀ ਲੱਗਦਾ, ਘਰ ਆਂਨੇ ਆ, ਪਾਂਨੇ ਆ, ਅਤੇ ਸ਼੍ਰਿੰਕ ਹੋ ਜਾਂਦਾ।
ਹਾਂਜੀ ਭੈਣਜੀ, ਔਫਲਾਈਨ ਤੇ ਏ ਹੋਂਦਾ ਨਾ ਬੰਦਾ ਦੇਖ ਕੇ ਕੱਪੜਾ ਦੇਖ ਕੇ ਚੀਜ਼ ਲੈ ਲੈਂਦਾ ਵੈ, ਔਨਲਾਈਨ ਵਿੱਚ ਥੋੜਾ ਏਹ ਹੁੰਦਾ ਵੈ ਬਈ, ਕੱਪੜਾ ਕਿਵੇਂ ਜਹਾ ਹੋਏਗਾ। ਤੇ ਕਿੱਥੇ ਫਰੋਡ ਤੇ ਨਾ ਹੋ ਜਾਵੇ, ਹਾਂਜੀ ਮੇਰੇ ਨਾਲ ਤੇ ਭੈਣ ਜੀ, ਦੋ ਤਿੰਨ ਵਾਰ ਹੋ ਗਿਆ ਨਾ। ਦੋ ਤਿੰਨ ਵਾਰ ਕੱਪੜਾ ਮੰਗਾਇਆ ਵੈ, ਤੇ ਡੀਫੈਕਟ ਨਿਕ ਬਸ, ਤੇ ਵਾਪਿਸ ਭੇਜੋ ਤੇ ਲੈਣ ਨੀ ਆਦੇ, ਭੈਣਜੀ।
ਹਾਂਜੀ, ਕੋਈ ਕੋਈ ਐਪ ਤੇ ਆ ਜਾਂਦੇ ਨੇ, ਮਯੰਤਰਾ ਵਾਲੇ ਨੂੰ ਹੁਣ ਤੁਸੀਂ ਵਾਪਸ ਕਰੋ, ਔ ਆਣਗੇ ਹੀ ਆਣਗੇ।
ਹਾਂਜੀ, ਉਹ ਤੇ ਆ ਐਮਾਜੋਨ ਵਾਲੇ ਵੀ ਲੇਨ ਆਣ ਜੇ ਐਮਾਜੋਨ ਵਾਲੇ ਵੀ ਆਣਗੇ, ਮਯੰਤਰਾ ਵਾਲੇ ਵੀ ਆਣਗੇ, ਔਰ ਫਲਿਪਕਾਰਟ ਵਾਲੇ ਵੀ ਆਣਗੇ। ਫਲਿੱਪਕਾਰਟ ਵਾਲੇ ਵੀ ਆਉਣਗੇ ਹੀ ਆਣਗੇ, ਹਾਂਜੀ। ਐਂਜ ਦਿੰਦੀ ਮਿਸੋ ਕੰਮ, ਬੈਠ ਕੇ ਵੀ ਭੈਣ ਜੀ। ਅਸੀਂ ਓਨਲਾਈਨ, ਓਨਲਾਈਨ ਮੰਗਾਈ ਦੇ ਨੇ ਭੈਣ ਜੀ। ਹਾਂਜੀ, ਹਾਂਜੀ ਉਹ ਇੱਕ ਮੇਰੇ ਆਨਲਾਈਨ ਭਾਬੀ, ਮੈਂ ਮਯੰਤਰਾ ਤੋਂ ਹੀ, ਮੈਂ ਭੈਣਜੀ ਮਯੰਤਰਾ ਤੋਂ ਹੀ ਜਿਆਦਾ ਸੋਪਿੰਗ ਕਰ ਹਾਂਜੀ, ਹਾਂਜੀ, ਹਾਂ ਹੋਰ ਭੈਣ ਜੀ ਤੁਸੀਂ ਸੁਣਾਓ।
ਬਸ ਵਧੀਆ, ਮੈਨੂੰ ਮੈਂ ਵੀ ਹੁਣ, ਤੁਸੀਂ ਮੈਨ ਲਿੰਕ ਸ਼ੇਅਰ ਕਰਨਾ ਜਿਹੜੀ ਜਿਸ ਤੁਸੀਂ ਬੈਗ ਮੰਗਾਨਦੇ ਹੋ, ਮੈਂ ਵੀ ਵੇਖਾਂਗੀ, ਮੈਨੂੰ ਵੀ ਬੈਗ ਮੰਗਵਾਨਾ ਏ।
ਠੀਕ ਹੈ ਭੈਣ ਜੀ, ਠੀਕ ਹੈ, ਵੈਸੇ ਇੱਕ ਸਾਡੇ ਘਰ ਦੇ ਕੋਲ ਵੀ ਸੋ਼ਪ ਹੈਗੀ ਹੈ। ਮੈਂ ਤੁਹਾਨੂੰ ਇਕ ਵਾਰੀ ਲੈ ਕੇ ਵੀ ਗਈ ਸੀ, ਭੈਣ ਜੀ ਜਿੱਥੇ ਤੁਸੀਂ ਸੂਟ ਲਿਆ ਸੀ। ਆਪਣੀ ਮੰਮੀ ਦਾ, ਹਾਂਜੀ, ਉਹਨਾਂ ਕੋਲ ਵੀ ਭੈਣਜੀ ਬੈਗ ਹੈਗੇ ਨੇ, ਬਹੁਤ ਜਿਵੇਂ-ਜਿਵੇ। ਜਿਵੇ ਸਟੋਪ ਸ਼ੋਪ, ਜਾਂ ਉੱਥੇ ਸੁਵਿਧਾ ਹੁੰਦੇ ਨਾ, ਉਹੀ ਸੇਮ ਬ੍ਰੈਂਡ ਭੈਣਜੀ ਐਥੇ ਐਥੇ ਪਏ ਹੋਏ ਦੇ।
ਅੱਛਾ, ਤੁਆਨੂੰ ਪਤਾ ਮੈਂ ਹੁਣੇ ਕੁਛ ਟੈਮ ਪਹਿਲੇ ਮੈਂ ਦਿੱਲੀ ਗਈ ਸੀ। ਉੱਥੇ ਤੇ ਢਾਈ ਸੌ ਤੋਂ ਬੈਗ ਸ਼ੁਰੂ ਹੋ ਜਾਂਦੇ ਨੇ ਤੇ ਐਨੇ ਸੋਹਣੇ-ਸੋਹਣੇ ਬੈਗ
ਤੇ ਭੈਣਜੀ ਤੁਸੀਂ ਮੇਰੇ
ਹੁਣ ਮੈਂ ਮੇਰਾ ਚੱਕਰ ਲੱਗਦਾ ਰਹਿੰਦਾ ਦਿੱਲੀ ਹੁਣ ਜਾਵਾਂਗੇ ਤੇ ਮੈਂ ਤੁਹਾਡੇ ਵਾਸਤੇ ਪੱਕਾ ਲੈ ਕੇ ਆਵਾਂਗੀ
ਭੈਣ ਜੀ ਤੁਹਾਨੂੰ ਤੇ ਮੇਰੇ ਵਾਸਤੇ ਬਿਨਾ ਕੇ ਲਿਆਉਣਾ ਚਾਹੀਦਾ
ਕੋਈ ਨੀ ਅਗਲੀ ਵਾਰ ਪੱਕਾ ਲੈ ਕੇ ਆਵਾਂਗੀ। ਮੈਂ ਤੇ ਆਪਣਾ ਦਿਸੰਬਰ ਚ ਗਈ ਸੀ ਨਾ ਜਦੋਂ ਤੁਹਾਨੂੰ ਦੱਸਿਆ ਸੀ ਮੈਂ ਇੱਕ ਵਾਰ ਮੇਰੀ ਟ੍ਰੇਨਿੰਗ ਸੀ ਉਦੋਂ ਲੈ ਕੇ ਆਈ ਸੀ ਆਪਣਾ ਇੱਕ ਉਫ ਵਾਈਟ ਕਲਰ ਦਾ ਲੈ ਕੇ ਆਈ ਸੀ ਤੇ ਉਹਦਾ ਨਾਮ ਉਸ ਬ੍ਰੈਂਡ ਦੇ ਲਿਖ ਛੋਲੇ ਲੋਨਾਲੇ
ਅੱਛਾ ਭੈਣ ਜੀ ਹਾਂ ਉਨੂੰ ਢਾਈ ਸੌ ਕੋਈ ਜਾਦਾ ਵੀ ਨੀ ਭੈਣ ਜੀ ਮੇਰੇ
ਤੇ ਓਈ ਓਨਾ ਈ ਸੋਣਾ ਓਨਾ ਈ ਸ਼ੋਪੀਸ ਵਾਲਾ ਬੈਗ ਹੁਨ ਅੱਜ-ਕੱਲ ਕੁੜੀਆਂ ਪਾਦੀਆਂ ਈ ਨੇ ਤੇ ਓਨਾਂ ਨੂੰ ਵੇਖ ਕੀ ਸਾਨੂੰ ਮੈਂਨੂੰ ਵੀ ਬੜਾ ਸ਼ੌਕ ਆਦਾ, ਕੀ ਮੈਂ ਵੀ ਹੱਥ ਚ ਬੈਗ ਪਾ ਕੇ ਫੋਟੋਆਂ ਪਾਵਾਂ, ਇਹ ਕਰਾਂ ਉਹ ਕਰਾਂ।
ਜੀ ਐ ਤੇ ਹੈ, ਸ਼ੋਕ ਤੇ ਆਦਾ ਹੀ ਹੈ ਭੈਣ ਜੀ, ਸ਼ੋਕ ਤੇ ਆਦਾ ਹੀ ਏ, ਭੈਣਜੀ ਮੇਰੇ
ਜ਼ਰੂਰ ਲਵਾਂਹੀ, ਤੇ ਆਪਣੇ ਵਰਗਾ ਹੀ ਲਵਾਂਗੀ। ਉਹਦੇ ਤੇ ਲਿਖੇ ਨਾਮ, ਬ੍ਰੈਂਡ ਵਰਗੇ ਲਿਖੇ ਜਾਂਦੇ ਨੇ। ਗੁਛੀ, ਪਰਾਂਡਾ, ਆਲਡੋ, ਐਵੇ ਉਹਨੂੰ ਪੁੱਛੋਗੇ ਨਾ ਏ ਓਰੀਜਨਲ ਏ। ਕਹਿੰਦਾ, ਉਹ ਭੇਜਾਂਗੀ ਜਰੂਰ ਭੇਜਾਂਗੀ, ਉਹ ਕਹਿੰਦਾ ਕਿ ਇਹ ਫਸਟ ਕੋਪੀ ਹੈਗੀ ਏ।
ਅੱਛਾ, ਤੇ ਭੈਨਜੀ ਤੁਸੀਂ ਸੂਟ ਕੁੜਤਿਆਂ ਵੀ ਵੇਖੇ ਸੀ ਉੱਥੇ।
ਸੂਟ ਕੁੜਤਿਆਂ ਵੇਖੀਆਂ ਸੀ, ਪਰ ਉੱਥੇ ਨਾ ਜ਼ਿਆਦਾ ਪਸੰਦ ਨਹੀਂ ਆਈ ਮੈਂ ਨਾ ਔਥੇ ਸੋ ਮਾਰਕੀਟ ਵੇਖੀ ਸੀ, ਮੈਂ ਉਥੇ ਬੜੀ ਫੇਮਸ ਹੈਗੀ ਸੀ ਪਰ ਉੱਥੇ ਮੈਨੂੰ ਕੱਪੜਾ ਤਾਂ ਪਸੰਦ ਨਹੀ ਆਇਆ, ਬਾਕੀ ਚੀਜ਼ਾਂ ਸੋਹਣੀਆਂ ਨੇ, ਸਸਤਿਆਂ ਵੀ ਨੇ, ਪਰ ਕੱਪੜਾ ਨਹੀਂ ਸੋਹਣਾ ਉੱਥੇ।
ਅੱਛਾ ਭੈਣਜੀ, ਚਲੋ ਤੁਸੀਂ ਮੇਰੇ ਆਸੇ ਪਰਸ ਲੈ ਕੇ ਆਯਾ ਜੇ। ਅੱਛਾ
ਨਿਕਲਿਆ ਉੱਧਰ ਦਾ
ਚਲੋ ਫੇਰ ਮੈਨੂੰ ਅਗਲੀ ਵਾਰ ਜਾਇਆ ਜੀ ਭੈਣਜੀ ਮੇਰੇ ਵਾਸਤੇ ਪਰਸ ਜ਼ਰੂਰ ਲੈ ਕੇ ਆਇਆ ਜੇ ਇੱਕ ਤੇ ਵੀ ਦੋ ਲੈ ਕੇ ਆਇਆ ਜੇ ਭੈਣ ਜੀ। ਪੈਸੇ ਚਾਹੇ ਮੈਂ ਔਨਲਾਈਨ ਪਾ ਦਾਂਗੀ ਤੁਹਾਨੂੰ
ਨਈ, ਨਈ, ਨਈਕੋਈ ਗੱਲ ਨੀ ਮੈਂ ਲੈ ਆਵਾਂਗੀ।
ਠੀਕ ਹੈ ਭੈਣ ਜੀ ਹੁਣ ਕਦੋਂ ਜਾਣਾ ਤੁਸੀਂ ਦਿੱਲੀ
ਹੁਣ ਮੈਂ ਜਾਵਾਂਗੀ ਜਾਂ ਫਿਰ ਰੱਖੜੀ ਦੇ ਕੋਲ ਜਾਵਾਂਗੀ ਜਾਂ ਹੁਣ ਦੀਵਾਲੀ ਤੇ ਬੋਲ ਜਾ
ਅੱਛਾ ਭੈਣ ਜੀ ਚਲੋ ਠੀਕ ਹੈ ਫੇਰ ਮੈਂ ਵੇਟ ਕਰਾਂਗੀ ਭੈਣ ਜੀ ਆਪਣੇ ਪਰਸ ਦਾ ਜ਼ਰੂਰ ਲਿਆਏ ਜੀ ਮੇਰੇ ਅਸੇ ਭੈਣ ਜੀ ਚਲੋ ਠੀਕ ਏ ਭੈਣ ਜੀ ਕੋਈ ਆਇਆ ਮੈਂ ਰਖ ਮਿਆ ਸਸ੍ਰੀ ਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ। ਭੱਜਲੋ।